ਸਤਿ ਸ੍ਰੀ ਭੈਣ ਜੀ ਕੀ ਹਾਲ ਹੈ।
ਸਤਿ ਸ਼੍ਰੀ ਅਕਾਲ ਜੀ ਠੀਕ, ਵਧੀਆ ਵਧੀਆਂ ਤੁਸੀਂ ਦੱਸੋ ਠੀਕੋ?
ਵਧੀਆ ਹੋਰ ਕਿੱਥੇ ਬੀਜੀ ਰਹਿੰਦੀ
ਮੈਂ ਤੇ ਇੱਧਰ ਹੀ ਆ।
ਕਿਧਰ,
ਘਰੇ ਹੋਰ ਕੇ ਤੁਹਾਡੇ ਦਿਲ ਬਸਦੀ ਪਈ ਆ।
ਅੱਛਾ ਬੈਕੇ, ਮੈਂ ਕਿਹਾ ਪਤਾ ਨੀ ਕਿੱਧਰ ਚਲੇ ਗਏ ਵ ਹੈ। ਯਾਦ ਹੀ ਨੀ ਆਦੀ ਇਹਨਾਂ ਨੂੰ,
ਯਾਦ ਤੇ ਕਰਤਾ ਹੈ ਬਸ,
ਹਾਂਜੀ-ਹਾਂਜੀ। ਟਾਈਮ ਨੀ ਹੁੰਦਾ।
ਹਾਂਜੀ-ਹਾਂਜੀ। ਤੇ ਨਾ,
ਹਾਂ ਬੱਸ
ਹੁਣ ਬੱਚੇ ਜਾਣ ਲੱਗ ਗਿਆ। ਛੁੱਟੀਆ ਹੋ ਗਈਆ।
ਹਾਂਜੀ, ਅੱਛਾ-ਅੱਛਾ ਪੈ ਗਈ ਛੁੱਟੀਆਂ
ਪੈ ਰਹੇ ਆਂ, ਹਾਂਜੀ-ਹਾਂਜੀ।
ਬਣਾਓ ਫੇਰ ਕੋਈ ਪ੍ਰੋਗਰਾਮ ਕਿਧਰੇ ਘੁੰਮਣ
ਅੱਛਾ ਹਾਂ ਸੋਚ ਰਹੇ ਹਾਂ, ਮੈਂ ਸਗੋਂ ਤੁਹਾਨੂੰ ਫੋਨ ਕਰਨੀ ਹੀ ਸੀ। ਜੱਗੀ ਤੇ ਹਾਂਜੀ ਹੇਮਕੁੰਟ ਸਾਹਿਬ ਸਾਰੇ ਸੋਚ ਰਹੇ ਆਂ।
ਹਾਂਜੀ-ਹਾਂਜੀ ਮੇਰਾ ਵੀ ਘਰਆਲਾ ਕਹਿੰਦਾ ਵੀ ਅਸੀਂ ਜਾਣਾ ਹੇਮਕੁੰਟ ਸਾਹਿਬ।
ਅੱਛਾ-ਅੱਛ ਯਾਰ ਅਸੀਂ ਵਾ ਕੋਈ ਵੀ ਪਹਿਲੀ ਵਾਰ ਜਾਣਾ ਅਸੀਂ ਘਰੋਂ
ਅੱਛਾ-ਅੱਛਾ ਮੈਂ ਵੀ ਪਹਿਲੀ ਵਾਰ ਮੈਂ ਨੀ ਗਈ ਦੀ ਕਦੀ
ਅੱਛਾ ਤੇ ਹਾਂ ਤੇ ਬਨਾਵੋ ਸਲਾਹ ਤੁਸੀ ਵੀ ਫੇਰ ਮੈਂ ਤਿਆਰ ਕਰ ਲਓ ਬੱਚੇ ਉਂਜ ਹੀ ਅਪਣੇ
ਹਾਂਜੀ ਬੱਚੇ ਤੇ ਚਲੋ ਇੱਕ ਈ ਹੈ ਸੁਖ ਨਾਲ ਤੇ ਉਹਨੂੰ ਕੀ ਤਿਆਰ ਫ
ਕਿੰਨੇ ਵਜੇ ਉੱਠ ਕਿ ਆ ਗਿਆ ਗਰਮੀ ਹੋਵੇ ਜਾਂ ਸਰਦੀ
ਠੰਡ ਬੜੀ ਹੁੰਦੀ ਨਾ ਉੱਥੇ।
ਠੰਡ ਤੇ ਹੁੰਦੀ ਐ। ਉਹ ਤੇ ਗੱਲ ਹੈਗੀ ਐ। ਬਾਕੀ ਆਪੇ ਪਾਪਾ ਲੈ ਜਾਣਗੇ। ਮੈਂ
ਹਾਂ ਬਸ ਸੰਗਤ ਈ ਬਹੁਤ ਹੁੰਦੀ ਏ ਉੱਥੇ ਬੱਚੇ ਨਿੱਕੇ- ਨਿੱਕੇ ਆਏ ਹੁੰਦੇ ਆਂ ਹੁਣ ਵੀ ਵੀਡੀਓ ਆਈ ਦੀ ਸੀ ਇੱਕ ਛੇ- ਛੇ ਮਹੀਨੇ ਦੇ ਬੱਚੇ ਲੈ ਕੇ ਆਏ ਦੇ ਸੀ, ਹਾਂਜੀ। ਤੁਹਾਡੀ ਆਵਾਜ਼ ਨਾ ਘੱਟ ਆਉਂਦੀ ਪਈ ਹੈ ਹਾਂਜੀ
ਹਾਂ ਮੈਂ ਕਿਹਾ ਕਿੰਨੇ ਚਿਰ ਦਾ ਹੋ ਗਿਆ।
ਸ ਕਾਕਾ ਸਾਲ ਦਾ ਹੋ ਗਿਆ ਡੇਢ ਸਾਲ ਦਾ। ਹਾਂਜੀ ਡੇਢ ਸਾਲ ਦਾ ਹੋ ਗਿਆ। ਹੂੰ, ਹਾਂਜੀ-ਹਾਂਜੀ-ਹਾਂਜੀ। ਜਾ ਤੇ ਸਕਦੇ ਐਂ ਤਾਂ ਹੀ ਕਹਿੰਦੇ ਪਏ ਚੱਲ। ਹੂੰ ਤੇ ਫਿਰ ਹੁਣ ਹਾਂਜੀ ਟ੍ਰੇਨ ਚ ਟ੍ਰੇਨ ਚ ਹੀ ਬਨਾਵਾਂਗੇ ਸਲਾਹ ਨਾ।
ਇਹ ਤੇ ਬਾਈਕਾ ਤੇ ਕਹਿੰਦੇ ਪਏ ਹੈਂ ਮੈਂ ਕਿਹਾ ਬਾਈਕਾਂ ਤੇ ਨੀ ਜਾਨ।
ਹਾਂ ਵਈ ਔਖਾ ਹੋ ਜਾਂਦਾ ਹੈ ਬਾਈਕਾਂ ਤੇ
ਬਾਈਕਾਂ ਤੇ ਬੜਾ ਔਖਾ ਲੱਗਦਾ।
ਹਾਂ ਤੇ ਸਮਾਨ ਵੀ ਇਹਨਾਂ ਸਾਰਾ ਨਹੀਂ ਹੁੰਦਾ ਇਹੀ ਆ ਆਪ ਵੀ ਬੈਣਾ ਹੈ ਬੱਚੇ ਚਾਂ ਨੇਂ
ਤੇ ਫਿਰ ਟਰੇਨ ਹੀ ਬਾਰਾਂ ਖਾਂਦੀ ਹੈ ਨਾ ਆਪਨਾ ਆਰਾਮ ਨਾਲ ਟਿਕਟ ਵਗੈਰਾ ਕਰਵਾਓ ਸਲੀਪਰ ਚ ਸ ਸੋਹਂਦੇ ਜਾਓ ਹਾਂ ਟ੍ਰੇਨ ਵਾਰਾ ਖਾਏਗੀ।
ਅੱਛਾ
ਹਮ ਤੁਸੀ ਬਨਾਨਾ ਪ੍ਰੋਗਰਾਮ ਚਲੋ ਇਕੱਠੇ ਬਣਾਉਦੇ।
ਹਾਂ ਨਹੀਂ ਸਾਡੇ ਚਾਰ ਤੇ ਮੈਂ ਪੁਛ। ਸਾਨ ਨਾਲ ਆ ਜਾਣਾ ਤੇ ਸਾਨੂੰ ਆ ਜਾ ਜਾਦਾ।
ਹਾਂਜੀ ਕੱਠੇ ਤੇ ਚਲੋ ਮਜ਼ਾ ਵੀ ਬੜਾ ਆਉਂਦਾ ਹੈ।
ਉਹ ਵੀ ਬਸ ਕੀਤੀ ਉਹਨਾਂ ਨੇ ਨਾ ਤੇ ਹਾਂ ਦੋ ਚਾਰਸੀ ਮੈਂ ਤੁਹਾਨੂੰ
ਬੱਸ ਚ ਅਸੀਂ ਨਹੀਂ ਜਾ ਸਕਦੇ ਮੈਂ ਮੈਨੂੰ ਉਲਟ ਆਉਂਦੀ ਆ ਬੱਸ ਚ
ਅੱਛਾ।
ਹਮ। ਟਰੇਨ ਦਾ ਬਣਾਉਦੇ ਹਾਂ ਪ੍ਰੋਗਰਾਮ ਟਰੇਨ ਚ ਲਵਾਰਾ ਵੀ ਖਾ ਜਾਂਦੀ ਹੈ।
ਹਾਂ ਹੋਰ ਬੱਚੇ? ਕੀ ਕਰਦੇ ਪਏ ਤੁਹਾਡੇ
ਮਸੀਹ ਖੇਡ ਦੇ
ਅੱਛਾ ਅੱਛਾ ਤੁਹਾਡੀੇ ਨਾ ਆਵਾਜ਼ ਕਲੀਅਰ ਨੀ ਆ ਰਹੀ।
ਪਾਰੀ ਨੂੰ ਮ ਸੀੇ।
ਕਲੀਅਰ ਨੀ ਹੈ ਵਿੱਚ ਟੋਰੀ ਆਵਾਜ਼ ਤੁਹਾਡੀ ਸਾਰੀ
ਕੋਈ।
ਹਾਂਜੀ ਹਾਂਜੀ ਹਾਂਜੀ ਹਾਂਜੀ। ਹਾਂਜੀ।
ਹਾਂ ਰੋਟੀ ਖਾ ਲਈ ਹਾਂਜੀ।
ਅੱਛਾ ਅੱਛਾ।
ਵ।
ਨਾ ਅਸੀਂ ਖਾਣੀ ਹਜੇ ਖਾਂੇ ਹੋਣੇ।
ਅੱਛਾ ਇਹ ਨਾ ਸਦ।
ਮੈਂ ਅੱਜ ਬਣਾਈ ਸੀ ਉਹ ਆਲੂ ਮਟਰ ਦੀ ਸਬਜ਼ੀ
ਅੱਛਾ।
ਹਾਂਜੀ ਥੋੜ੍ਹੀ ਜਿਹੀ ਪਈ ਹੋਈ ਸੀ ਆਲੂ ਫਲੀਆਂ ਵੀ ਬਣਾਤੀ ਥੋੜ੍ਹੀ ਸੁੱਕੀਆਂ ਤੇ ਮਾੜੀ ਜਿਹੀ ਫਲੀਆਂ ਸੀ ਮਟਰ ਪਏ ਸੀ ਫੇਰ ਦੋ ਸਬਜ਼ੀਆਂ ਬਣਾਈਆਂ।
ਅੱਛਾ ਅੱਛਾ।
ਫੇਰ ਮੈਂ ਕਿਹਾ ਚੱਲ ਪੁੱਛਾਂ ਕੀ ਪ੍ਰੋਗਰਾਮ ਹੈ ਭੈਣ ਨੇ ਤੇ ਯਾਦ ਕਰਨਾ। ਮ ਨੀ ਮੈਂ
ਹਾਂ ਵਧੀਆ ਸਗੋਂ ਯਾਦ ਕੀਤਾ।
ਹਾਂਜ ਜੀ ਹਾਂਜੀ।
ਕਿਹਾ ਕਰੋ। ਮਤਲਬ ਗੱਲਾਂ ਬਾਤਾਂ ਹੁੰਦੀਆਂ ਰਹਿੰਦਿਆ ਪਤਾ ਵੀ ਲੱਗਦਾ ਹੈ ਚਲੋ।
ਹਾਂਜੀ
ਹਾਂਜੀ।
ਹਮ ਹੋਰ।
ਬਸ
ਹਾਂ ਹਾਂਜੀ।
ਮੈਂ ਕਿਹਾ ਤੁਸੀ ਦਸਨਾ ਤੁਹਾਡੇ ਨਾਲ ਹੀ ਚਲ
ਹਾਂਜੀ ਕੋਈ ਹਲੇ ਅਸੀ ਹੁਨ‌ ਇਹਨਾਂ ਨੂੰ ਪੈਨਗੀਆਂ ਨਾ ਛੁੱਟੀਆਂ
ਅ ਕਹਿ ਰੇ ਨੇ ਤੇ ਉਹ ਕੋਈ ਹੋਏਗਾ।
ਹਾਂ।
ਓ ਤੇ ਸਗੋ ਐ ਵੀ
ਤੁਹਾਡੀੇ ਆਵਾਜ਼ ਬਿਲਕੁਲ ਕਟ ਹੋ ਰਹੀ ਹੈ।
ਹੈਲੋ।
ਹਾਂਜੀ ਹਾਂਜੀ।
ਹਾਂ ਆਈ ਅਵਾਜ਼ ਹੁਣ।
ਨਾ ਨਾ ਕਲੀਅਰ ਨਹੀਂ ਹੈ ਪਹਿਲ ਹਾਂ ਥੋੜਾ ਕਿਧਰੇ ਹੋਰ ਬੈਠ ਕੇ ਕਰੋ।
ਅੱਛਾ ਹਾਂ ਬਸ ਓ ਥੋੜਾ
ਹਾਂਜੀ ਹਾਂ, ਹਾਂਜੀ ਹਾਂ।
ਟੀ ਵੀ ਵੀ ਚੱਲਦਾ ਹੈ ਤਾਂ ਪਤਾ ਐ ਬੱਚੇ ਮੋਬਾਈਲ ਤੇ ਕਈ ਗੱਲ ਜਿੰਨਾ ਵੀ ਬੋਲੋ।
ਹਾਂਜੀ-ਹਾਂਜੀ, ਉਹ ਤੇ ਹੈ।
ਹੋਰ। ਮੰਮੀ ਜੀ ਠੀਕ ਏ ਤੁਹਾਡੇ?
ਹਾਂਜੀ ਹਾਂਜੀ ਸਭ ਵਧ ਵਧੀਆ ਤੁਸੀ ਸੁਣਾਓ ਵੀਰ ਜੀ ਅੰਕਲ ਆਂਟੀ ਸਭ ਠੀਕ।
ਨਿਕਲਦੀ ਨੀ
ਅੱਛਾ-ਅੱਛਾ।
ਬਸ,
ਹੂੰ।
ਹੋਰ ਕਿੱਧਰੇ ਪਹਿਲੇ ਸਾਡੇ ਵੱਲ ਆ ਜਾਣਾ ਨਾ ਤੁਸੀਂ ਫੇਰ ਅਸੀਂ ਇੱਧਰੋਂ ਸਲਾ ਬਣਾਉਦੇ ਆ ਉੱਧਰ ਜਾਣ ਦੀ,
ਤੁਹਾਡੇ ਨਾਲ ਸਲਾਹ ਬਣਾ ਉਦ ਹੀ ਲੱਗ ਜਾਗੇ।
ਹਾਂ। ਹੂੰ, ਹੂੰ, ਮਜ਼ਾ ਵੀ ਬੜਾ ਆਉਂਦਾ ਉਹ ਹੈ ਸਾਡੇ ਕੱਚੇ ਪੱਕੇ ਸਲਾਹ ਰਹਿੰਦੀ ਕਿ ਚਲੀਏ ਬੱਚੇ ਨਾਲ ਲੈ ਕੇ ਪਰ ਮੈਂ ਦੇਖਦੀ ਹ ਰੋਜ਼ ਲਾਈਵ ਆਉਂਦਾ ਨਾ। ਤੇ ਨਿੱਕੇ ਨਿੱਕੇ ਬੱਚੇ ਲੈ ਕੇ ਆਏ ਹੁੰਦੇ ਆ। ਹਾਂਜੀ।
ਤੇ, ਤੇ ਬਹੁਤ ਬ ਬਾਬਾ ਆਪੇ ਲੈ ਜਾਵੇ। ਦੇਖੋ ਮਹਾਰਾਜ ਜੀ ਆਪੇ। ਦਰਸ਼ਨ ਦੇਣਗੇ ਆਪੇ ਲੈਂਦੇ,
ਹਾਂਜੀ ਹਾਂਜੀ
ਸੁਣੇ ਨਾ ਕੀ ਹੀ ਸਮ ਜਾਂਦੇ ਆ ਥਕਾਵਟ ਹਾਂ
ਹਾਂਜੀ
ਪਰ ਅਸੀਂ ਸੋਚਦੇ ਕੋਲ ਵਾਪ ਆ
ਅੱਜ ਕੱਲ ਤੇ ਬੜੀ ਸੁਵਿਧਾ ਹੈਗੀਆਂ ਉੱਥੇ ਅ ਬੱਚੇ ੱਚਨ ਭਾਏ ਬਾਗ ਨਹੀਂ ਬੱਚਨ ਚੁੱਕ ਸਕਦੇ ਹਾਂਜੀ
ਹਾਂ
ਹਾਂ ਹੁਣ ਹੁਣ ਵੀ ਇੰਨੀ ਯਾਤਰਾ ਇੰਨੇ ਸੰਗਤ ਬਹੁਤ ਸੰਗਤ ਗਈ ਦੀ ਸੀ ਨਾ ਜਦੋਂ ਸਟਾਰਟਿੰਗ ਹਾਂਜੀ ਬਹੁਤ ਸੰਗਤ ਸੀ ਹੁਣ ਕਹਿੰਦੇ ਪਏ ਸੀ ਥੋੜੇ ਦੇਰ ਰੁਕੇ ਕੇ ਆਓ ਹੂੰ ਕਹਿੰਦੇ ਕਮਰੇ ਵਗੈਰਾ ਦਿੱਕਤ ਹੁੰਦੀ ਪਈ ਓਥੇ ਕਮਰੇ ਨਹੀਂ ਹੈ
ਸੰਗਤ
ਹਾਂਜੀ ਫਿਰ ਦੇਖੋ ਨਾ ਟਾਈਮ ਵੀ ਓਈਓ ਅੱਛਾ ਮਤਲਬ ਕਿ ਮੇ ਜੂਨ ਫਿਰ ਅੱਗੇ ਬਾਰਿਸ਼ਾਂ ਜਾਣੀਏ ਉਸ ਟਾਈਮ ਥੋੜਾ ਹੋ ਜਾਂਦਾ ਮਨ ਨਾ ਕੱਚਾ ਪੈ ਜਾਂਦਾ ਕਿ ਨਈ ਹਜੇ ਨੀ ਜਾਣਾ ਹਾਂ ਫਿਰ ਕਹਿੰਦੇ ਆ ਤੇ ਸਤੰਬਰ ਅਕਤੂਬਰ ਚ ਜਾਓ ਐਂਡਿੰਗ ਚ ਉਦੋਂ ਵੀ ਮੌਸਮ ਵਧੀਆ ਹੁਣ ਦਾ
ਹਾਂਜੀ ਅਸੀ
ਹਾਂਜੀ
ਅਸਾਂ ਕਰਦੀਆਂ ਆਣ ਦੋ ਫੇਰ ਸੜਕਾਂ ਨੂੰ ਸੜਕ ਪਤਾ ਕਿਵੇਂ ਹਾਂਜੀ
ਹੂੰ ਕੋਈ ਨੀ ਅਸੀਂ ਤੇ ਬਣਾਣਾ ਪਲੈਨ ਸਾਡਾ ਤੇ ਹੈ ਬਹੁਤ ਦਿਲ ਕਰਦਾ ਪਿਛਲੇ ਸਾਲ ਵੀ ਕਹਿੰਦੇ ਰਹੇ ਆ ਚਲਾਂਗੇ ਚਲਾਂਗੇ ਪਰ ਉਸ ਟਾਈਮ ਨਾ ਕਾਕਾ ਕੁੱਝ ਜ਼ਿਆਦਾ ਛੇ ਮਹੀਨਿਆਂ ਦਾ ਸੀ‌
ਹਾਂਜੀ ਹੁਣ ਤੇ ਬੱਚੇ ਜਾਣਾ
ਹਾਂਜੀ ਤੇ ਫਿਰ ਹੁਣ ਵੀ ਕ ਹੁਣ ਵੀ ਮੈਂ ਕਿਹਾ ਚੱਲ ਕੋਈ ਗੱਲ ਨੀ ਭਾਬੀ ਵਗੈਰਾ ਆ ਜਾਣਾ ਤੇ ਉਹਨਾਂ ਨਾਲ ਦੇਖਾਂਗੇ ਇਕੱਠੇ
ਚਲੋ ਇਹ ਮੇਰੇ ਬੱਚੇ ਵੱਡੇ ਹੋ ਗਏ ਨੇ।
ਹਾਂ ਫੇਰ ਵੱਡੇ ਹੋ ਜਾਂਣ ਤਾਂ ਵੀ ਨਿਕਲਣਦਾ ਫਿਰ ਸਕੂਲ ਚ ਬੰਦਾ ਫਸ
ਹਾਂਜੀ ਚਲੋ ਤੁਹਾਨੂੰ ਵੀ ਸਾਲ ਹੋਜੇਗਾ ਤੇ ਹੋਰ
ਹੂੰ ਉਹ ਤੇ ਹੈ। ਹਾਂ ਉਹ ਤੇ ਹੈ। ਚਲੋ ਕੋਈ ਨੀ ਅਸੀਂ ਤੇ ਵੈਸੇ ਮਨ ਤੇ ਬਹੁਤ ਕਰਦਾ ਐ। ਹੂੰ ਦਰਬਾਰ ਸਾਹਿਬ ਵੀ ਸਾਨੂੰ ਗਏ ਬੜੀ ਦੇਰ ਹੋ ਗਈ ਹੈ।
ਹਾਂਜੀ। ਮੈਨੂੰ ਕਾਫੀ ਮੈਨੂੰ ਤਾਂ ਸਾਲ ਡੇਢ ਸਾਲ ਚਲੋ
ਤੇ ਤੁਸੀਂ ਹੈਗੇ ਆਓ। ਮੇਰੇ ਕੋਲ ਚਲ ਚਲਾਂਗੇ। ਪਾਸ
ਹਾਂਜੀ ਹਾਂ ਹੁਣ ਹਾਂ। ਨਾ ਨਦੇ ਦੇਖਦੇ ਆ ਜਦੋਂ ਫ੍ਰਰੀ ਹੁੰਦੇ ਥੋੜਾ ਨਾ ਕੰਮ ਤੋਂ ਇੱਕ ਤੇ ਉਹ ਮੌਸਮ ਦਾ ਪਤਾ ਨੀ ਚੱਲਦਾ। ਕੱਲ ਮੌਸਮ ਵਧੀਆ ਸੀ ਅੱਜ ਫੇਰ ਗਰਮੀ ਬਹੁਤ
ਹਾਂਜੀ ਸਾਡੇ ਇੱਥੇ ਵੀ ਬਹੁਤ ਥੋੜਾ
ਹਾਂਜੀ ਬੜੀ
ਬਿਜਲੀ ਪਾ ਵੀ ਉਹਨੇ ਵੀ ਪਾਏ ਨੇ ਹਾਂ, ਰਾਤ ਤੇ ਬੜਾ ਬਦਲਾਅ ਸੀ ਲਾਈਟ।
ਹਾਂਜੀ-ਹਾਂਜੀ।
ਜਾਂਦਾ ਨਾ ਇਨਵਰਟਰ ਤੇ ਆਪਣਾ
ਹੂੰ। ਚ, ਹਾਂ, ਹੋਰ ਸੁ ਹਾਂਜੀ-ਹਾਂਜੀ, ਏਸੀ ਉਹ ਅੱਗੇ ਹੋਰ ਗੰਦਾ ਮਹੀਨਾ ਜਦੋਂ ਚਿਪ- ਚਿਪ, ਪਹਾਟ ਵਾਲਾ ਆ ਗਿਆ ਨਾ, ਫੇਰ ਤੇ ਭਲੇ ਹੀ ਨੋ ਬੈਠੀ ਜਾਣਾ ਹਾਂ ਫੇਰ ਤੇ ਭਲੇ ਹੀ। ਹਾਂਜੀ।
ਜ ਆਪ ਮੌਸਮ ਹੋ ਜਾਏਗਾ।
ਹਾਂਜੀ-ਹਾਂਜੀ।
ਫਿਰ ਉਹ ਆਪਣਾ।
ਹਾਂ।
ਚਲੋ, ਫਿਰ ਮੈਨੂੰ ਦੱਸਣਾ ਤੁਹਾਡੀ ਕੀ ਸਲਾਹ, ਮੈਂ ਇਹਨਾਂ ਨੂੰ ਕਰਦੀ ਹਾਂ। ਸਾਡੀੇ ਫੇਰ, ਅਸੀਂ ਤੇ ਹੁਣ ਬਣਾਣੀ ਆ ਸਲਾਹ ਨਾ। ਟ੍ਰੇਨ ਵਗੈਰਾ 'ਚ ਹੀ ਬਣਾਵਾਂਗੇ, ਫਿਰ ਟਿਕਟਾਂ ਵਗੈਰਾ ਕਰਵਾ ਲਾਂਗੇ ਅਸੀਂ।
ਅਛ ਅੱਛਾ
ਇਥੇ ਆਓ ਅਸੀਂ ਇਧਰੋਂ ਨਿਕਲ ਨਿਕਲ ਜਾਗੇ, ਠੀਕ ਹੈ ਨਾ ਭੈਣ ਜੀ, ਠੀਕ ਹੈ, ਠੀ ਠੀਕ ਹੈ ਜੀ, ਠੀਕ।